ਹਾਂ।
ਹਾਂਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ?
ਹਾਂਜੀ। ਬਸ ਵਧੀਆ। ਤੁਸੀਂ ਦੱਸੋ?
ਬਸ। ਚੱਲੀ ਜਾਂਦਾ ਜੀ। ਸਾਡਾ ਤੇ।
ਅੱਛਾ ਜੀ ਜੀ।। ਚਲੇ ਜੀ ਅੱਛੀ ਗੱਲ ਹੈ। ਚੱਲ ਤੋਂ ਰਹਾ ਹੈ ਜੀ। ਬਸ ਨਹੀਂ ਕੁਛ ਨਹੀਂ। ਬਸ ਜੀ ਤੇ- ਫੋਨ ਵਿੱਚ ਹੀ ਲੱਗੇ ਰਹਿੰਦੇ ਆ। ਤੇ ਨਵੀਂ ਨਵੀਂ ਅੱਜ ਕੱਲ੍ਹ ਤੋਂ ਟੈਕਨੋਲੋਜੀ ਆ ਗਈ ਹੈ ਤੇ। ਨਵੀਂ ਨਵੀਂ ਸਕਿੱਲ ਸਿੱਖਣੇ ਦਾ ਮੌਕਾ ਮਿਲ ਰਿਹਾ ਹੈ।
ਅੱਛਾ ਅੱਛਾਾਂਜੀ। ਇਨਸਾਨ ਨਵੀਂ ਨਵੀਂ ਚੀਜ਼ਾਂ ਤੇ ਸਿੱਖਣੀ ਚਾਹੀਦੀ ਹੈ।
ਹਾਂਜੀ। ਉਹੀ ਗੱਲ ਹੈ ਜੀ। ਜੋ ਬੰਦਾ ਸਿਰਫ ਡਿਗਰੀ ਤੇ ਡਿਪੈਂਡ ਰਹਿ ਜਾਂਦਾ ਹੈ। ਤੇ ਉਹ ਪਿੱਛੇ ਰਹਿ ਜਾਂਦਾ ਹੈ। ਡਿਗਰੀਜ਼ ਹੈ ਅ, ਆਪਾਂ ਨੂੰ ਥੋੜੀ ਥੋੜ੍ਹੀ ਚੀਜ਼ ਨਵੀ ਨਵੀ ਸਿੱਖ ਲੈਣੀ ਚਾਹੀਦੇ।
ਉਹੀ ਹੁਣ ਜਿੱਦਾਂ। ਕਿ ਇਨਸਾਨ ਮਤਲਬ ਪੈਲੇ ਕਹਿੰਦੇ ਸੀ ਕਿ ਬੀਟੈਕ ਕਰ ਲਓ। ਸਭ ਹੋ ਜਾਏਗਾ ਨਾ। ਠੀਕ ਹੈ ਜੀ। ਚਲੋ ਬੀਟੈਕ ਕਰ ਲਈ। ਫੇਰ ਬੀਟੈਕ ਕਰਕੇ ਫ ਕਹਿੰਦੇ ਯਾਰ ਤੁਸੀਂ ਕੋਡਿੰਗ ਕੋਸ਼ਨ ਵੀ ਸੋਲਵ ਕਰ, ਡੀ ਐਸ ਏ ਨੀ ਕੀਤਾ ਤੇ ਕੋਛ ਨੀ ਹੋਣਾ। ਫਿਰ ਡੀ ਐੱਸ ਏ ਕਰ ਲੈ। ਫ ਕਹਿੰਦੇ ਐਲਗਰਦਮ ਨੀ ਕੀਤੀਆਂ ਤੇ ਨੀ ਕੋਛ ਹੋਣਾ। ਕਹਿੰਦੇ ਚਲੋ, ਉਹ ਵੀ ਕਰ ਲਿਆ। ਫੇਰ ਕਹਿੰਦੇ ਜੋ ਕੰਪੇਟੀਟੀਵੇ ਪ੍ਰੋਗਰਾਮ ਹੀ ਕੀਤੀ ਤੇ ਕੋਛ ਨੀ ਕੀਤਾ। ਉਹ ਵੀ ਕਰ ਲਿਆ। ਫਿਰ ਕਹਿੰਦੇ ਡਾਇਨਮਿਕ ਪ੍ਰੋਗਰਾਮਿੰਗਨੀ ਕੀਤੀ। ਉਹ ਵੀ ਹੁਣ ਕਹਿੰਦੇ ਐ ਆਈ ਆ ਗਿਆ। ਲੋ ਕਰਲਓ, ਘਿਓ ਨੂੰ ਭਾਂਡਾ।
ਵੈਸੇ ਵੀ ਆਜੇ ਦੀ ਦੁਨੀਆਂ ਵਿੱਚ ਨਾ ਸਿਰਫ ਪੜ੍ਹਾਈ ਕਾਫ਼ੀ ਨਹੀਂ ਹੈ। ਨਵੀ-ਨਵੀਂ ਸਕਿੱਲ ਸਿੱਖਣਾ ਬਹੁਤ ਜ਼ਰੂਰੀ ਹੋ ਗਿਆ ਐ।
ਮੈਂ ਤੇ ਕਹਿੰਦਾ ਜੀ ਪੜ੍ਹਾਈ ਦੇ ਉੱ ਡਿਪੈਂਡ ਹੀ ਨਾ ਰਹੋ। ਆਪ ਵੀ ਕੋਛ ਸਕਿੱਲ ਨਾਲ ਦੇ ਨਾਲ ਕੋਈ ਨਾ ਕੋਈ ਬਿਜਨਸ ਚੀਜ਼ਾਂ ਕਰਦੇ ਰਹੋ ਬਸ। ਕਿੱਥੇ ਨਾ ਕਿੱਥੇ ਹੱਥ ਪੈਰ ਹਾਂਜੀ-ਹਾਂਜੀ। ਉਹੀ ਤਾਂ
ਹ।
ਅੱਜ ਕੱਲ੍ਹ ਤੇ ਪੜ੍ਹੇ ਲਿਖੇ ਅਨਪੜ੍ਹੇ ਬਰਾਬਰ ਹੈ। ਅਨਪੜ੍ਹ ਤਾਂ ਸਗੋਂ ਹੋਰ ਤਾਂ ਚੜਿਆਦਾ। ਅਨਪੜਤੇ ਮੈਂ ਕਨਾ ਪ੍ਰਾਈਮ ਮਿਨਿਸਟਰ ਬੰਨੇ ਜਾਂਦੇ ਨੇ। ਪੜ੍ਹੇ ਲਿਖੇ ਜਿਹੜੇ ਵਿਚਾਰੇ, ਉਹ, ਉਹ ਉਹਨਾਂ ਦਾ
ਸਾਡੇ ਹਾ। ਹਾਂਜੀ, ਸਾਡੇ ਹਾਟ ਨੂੰ ਕੰਮ ਤੇ ਦਿਮਾਗ ਨੂੰ ਸੋਚ ਤੇ ਜ਼ਿੰਦਗੀ ਨੂੰ ਸਦੀ ਦਿੰਦੀ ਐ।
ਹਾਂਜੀ। ਉਹ ਦੇਖੋ ਨਵੀਂ-ਨਵੀਂ ਚੀਜ਼ ਇਨਾਨ ਨੂੰ। ਇਨਾਨ ਵੈਸੇ ਹੀ ਨਵੀਂ ਚੀਜ਼ ਸਿੱਖਦਾ ਰਹਿੰਦਾ ਆ। ਹੁਣ ਜਿਹੜਾ ਜਿਵੇਂ ਬੱਚਾ ਕੋਈ ਪੈਦਾ ਹੋਇਆ। ਉਹਨੂੰ ਥੋੜ੍ਹੀ ਪਤਾ ਕਿ ਕੁਛ ਪਹਿਲੇ ਤਾਂ ਥੋੜ੍ਹੀ ਜਾ। ਉਹ ਦੇਖ ਕੇ ਸਿੱਖਦੇ ਆਪਣੇ ਇਨਵਾਇਰਮੈਂਟ ਨੂੰ। ਕਿ ਹਾਂ, ਮੰਮੀ ਕਿਵੇਂ ਬੋਲ ਰਹੀ ਹੈ? ਪਾਪਾ ਕਿਵੇਂ ਬੋਲ ਰਹੇ ਨੇ? ਮੰਮਾ ਮੰ- ਪਾਪਾ-ਪਾਪਾ। ਏਦਾਂ ਕਰਦੇ-ਕਰਦੇ ਤੇ ਫੇਰ ਉਹ ਸਿੱਖਦਾ ਰਹਿੰਦਾ। ਫੇਰ ਉਹ ਥੋੜਾ ਵੱਡਾ ਹੁੰਦਾ, ਫਿਰ ਉਹਨੂੰ ਪਤਾ ਲੱਗਦਾ ਅੱਛਾ, ਜਿੱਦ ਕਰਕੇ ਵੀ ਕੁਛ ਮਿਲਦਾ। ਅੱਛਾ ਚਲੋ ਜੀ, ਮੈਂ ਰੋਨਾ ਫਿਰ।
ਹਾਂਜੀ। ਏ ਵੀ ਨਵੀਂ ਸਕੀਲ। ਓਹ ਦੇ ਲਈ ਤਾਂ ਇਹਵ ਵੀ ਨਵੀਂ ਸਕਕਿਲ ਹੈ।
ਹਾਂਜੀ। ਉਹਦੇ ਲਈ ਨਵੀਂ ਸਕਿੱਲ ਹੈ। ਉਹ ਕਹਿੰਦਾ ਕਿ ਵਾਹ ਜੀ ਐ ਵਧੀਆ। ਦੋ ਮਿੰਟ ਰੋਏ ਤੇ ਚੀਜ਼ ਮਿਲ ਗਈ। ਬੱਚਾ ਫਿਰ ਹੋਰ ਲੰਬਾ ਰੋਣ ਲੱਗ ਜਾਂਦਾ। ਅਸੀਂ ਵੀ ਐਜ ਅ ਪੇਰੈਂਟ ਕਹਿੰਦੇ ਹਾਂ ਨਹੀਂ-ਨਹੀਂ ਉਹ, ਬੱਚੇ ਦੇ ਦਾਦੀਆਂ ਦੇਖਦੇ ਨਾ ਮੇਰੇ ਪੁੱਤ ਦੇ ਅੱਖਾਂ ਚੱ ਅੱਥਰੂ ਨਾ ਗੇਰਦੈ। ਨਾਲ ਹੀ ਜੀ, ਉਹਨੂੰ ਫੜ ਲਿਆ। ਉਹਨੂੰ, ਬੱਚੇ ਨੂੰ ਪਤਾ ਲੱਗ ਗਿਆ ਵੀ ਟ੍ਰਿਗਰ ਹੋ ਗਿਆ। ਇਹ ਚੀਜ਼ਾਂ ਤੇ ਬਾਈ ਹੋਣਗੀਆਂ। ਏਦਾਂ ਕਰਦੇ-ਕਰਦੇ, ਫੇਰ ਉਹਨੂੰ ਪਤਾ ਲੱਗਦਾ ਕਿ ਹਾਂਜੀ। ਫਿਰ ਜਦੋਂ ਜ਼ਿਆਦਾ ਜਿੱਦੀ ਹੋ ਜਾਂਦਾ। ਫਿਰ ਉਹਨੂੰ ਪਤਾ ਲੱਗਾ ਅੱਛਾ, ਚਪੇਟ ਤਾਂ ਇਹ ਸਵਾਦ ਏ।
ਉਥੇ ਫਿਰ ਦੇਖੋ ਜੀ, ਬੜੇ ਹੋ ਕੇ ਬੋਲਣਾ। ਹਾਂਜੀ, ਬੋਲਣਾ ਚਾਹੀਦਾ। ਚੁਬਾਣ ਦਾ ਕੰਮ ਨਹੀਂ ਹੈ ਤੇ ਕੋਂਨਫੀਡੈਂਸ ਦਾ ਕਾਮ ਐ। ਬਾਅਦ ਪਤਾ ਤਾਂ ਚੱਲਦਾ ਐ।
ਹਾਂ, ਫਿਰ ਉਹਨੂੰ ਪਤਾ ਲੱਗਦਾ ਕਿ ਅੱਛਾ! ਘਰ ਬੋਲਣਾ, ਹੋਰ ਬਾਹਰ ਬੋਲਣਾ ਇੰਨਾ ਫਰਕ ਏ। ਫਿਰ ਇਨਸਾਨ ਬਾਹਰ ਖੜਾ ਹੋ ਕੇ, ਬੱਚੇ ਮੂੰਹ ਉਗਲਾਂ ਪਾਉਂਦੇ ਨੇ ਬੋਲਿਆਂ ਨਹੀਂ ਜਾਂਦਾ, ਜਦੋਂ।
ਅੱਜ ਕੱਲ੍ਹ ਤਾਂ ਹਰ ਚੀਜ਼ ਵਿੱਚ ਕੋਂਨਫੀਡੈਂਸ ਚਾਹੀਦਾ ਜੀ। ਤੇ ਬੋਲਣ ਲੇਣੀਓ ਫਿਰ ਕਾਮ ਵਿੱਚ ਹੋ। ਹਾਂਜੀ। ਬਹੁਤ ਮੈਟਰ ਕਰਦਾ ਆ ਅੱਜ ਕੱਲ ਤੇ
ਕਿਉਂਕਿ, ਕਮਨੀਕੇਸ਼ਨ ਸਕਿੱਲਸ ਇੱਕ ਐਸੀ ਚੀਜ਼ ਏ ਕਿ, ਤੁਸੀਂ ਤੁਹਾਡੇ ਦਿਮਾਗ 'ਚ ਇੱਕ ਦਿਨ ਕੇ ਅੰਦਰ, ਘੱਟੋ-ਘੱਟ ਵੀਹ ਜ਼ਾਰ ਥੋਟਸ ਆਂਦੇ ਨੇ। ਜਿਦਾਂ ਸਾਇੰਟਿਸਟ ਕਹਿੰਦੇ ਕੀ, ਅ ਲਗਭਗ ਟਵੈਂਨਟੀ ਥਾਊਜੈਂਟ ਥੋਟ ਤੁਹਾਡੇ ਦਿਮਾਗ 'ਚ ਪਰ ਡੇ ਆਂਦੇ ਨੇ। ਠੀਕ ਐ। ਪਰ ਉਹ ਛੋਟੇ ਬੱਚਿਆਂ ਦੇ ਤੇ ਏਇਓ ਪੰਜਾਹ ਹਜ਼ਾਰ ਥੋਟਸ ਸਮਥਿੰਗ ਆਦੇ ਨੇ, ਇੱਕ ਦਿਨ 'ਚ ਤੇ ਅਗਰ ਸਾਨੂੰ ਆਪਣੇ ਥੋਟਸ ਨੂੰ ਕਨਵੇ ਹੀ ਕਰਨਾ ਨੀ ਆਇਆ ਸਾਮਣੇ ਆਰੈ ਨੂੰ ਦੱਸਣਾ ਈ ਨੀ ਆਇਆ ਤੇ ਫਿਰ ਕੋਈ ਫਾਇਦਾ ਈ ਨੀ ਨਾ, ਸਾਡੀ ਸਕਿੱਲਸ ਦਾ ਵੀ।
ਉਹਤੇ ਪੜਾ ਅਹ ਭਟਕਦਾ ਹੁਆ ਬੰਦਾ ਵੀ, ਅਗਰ ਉਸਨੂੰ ਕਮਿਊਨੀਕੇਸ਼ਨ ਠੀਕ ਨਹੀ ਹੁੰਦਾ ਐ ਤਾਂ ਉਹ ਵੀ ਬੇਕਾਰ ਏ ਜੀ ਫਿਰ।
ਬੇਕਾਰ ਏ ਫਿਰ ਤੇ ਦੱਸ ਨੀ ਪਾਏਗਾ ਤੇ ਉਹ ਤੇ ਕੁੱਛ ਹੁਣ ਜੇ ਮੈਨੂੰ ਛੱਤੀ ਚੀਜ਼ਾਂ ਆਂਦੀਆਂ, ਪਰ ਬੋਲਣਾ ਨੀ ਆਏਗਾ।
ਵੋਈ ਹਾਂ, ਵੋਈ ਇੰਟਰਵਿਊ ਇੰਟਰਵਿਊ ਵਿੱਚ ਵੋਈ ਅ ਚਮਕਦਾ ਐ ਜੇ ਅੱਜ-ਕੱਲ੍ਹ ਤੋਂ
ਹਾਂਜੀ ਇੰਟਰਵਿਊ ਤੋਰੁ ਰੂ ਕਿਉਂਕਿ, ਇੰਟਰਵਿਊਸ ਤੁਸੀਂ ਕੋਈ ਵੀ ਸਕਿੱਲ ਸਿੱਖ ਲੋ ਨਾ, ਕੰਪਨੀਜ਼ ਐਂ ਇੰਟਰਵਿਊ ਲੈਣ ਆਂਦੇ ਨੇ, ਐਚ ਆਰ ਠੀਕ ਏ। ਚਾਹੇ ਤੁਸੀਂ ਇੰਜੀਨੀਅਰ ਓ ਡਾ ਟਰ ਓ, ਡਾਕਟਰ ਤੇ ਨੀ। ਇੰਜੀਨੀਅਰ ਹੋ ਜਾਂ ਫਿਰ ਤੁਸੀਂ ਬੀਕੌਮ ਕੀਤੀ ਹੋਈ ਐ, ਜਾਂ ਐਮ ਬੀ ਏ 'ਚ ਹੋ। ਜਿੱਥੇ ਵੀ ਹੋ, ਉੱਥੇ ਆਂਣਗੇ ਐਚ ਆਰ। ਉਹ ਐਚ ਆਰ ਦਾ ਕੀ ਰੋਲ ਏ ਬਸ ਉਹ ਤੁਹਾਨੂੰ ਜੱਜ ਕਰੇਗਾ। ਕਿ ਹਾਂ ਬੰਦੇ ਨੇ ਕੰਮ ਕਰਨਾ ਐ, ਕਿ ਨ੍ਹੀਂ। ਕੰਮ ਕਰ ਸਕ ਦਾ ਕਿ ਨ੍ਹੀਂ, ਫਿੱਟ ਹੈ ਕਿ ਨ੍ਹੀਂ, ਕਮਿਊਨੀਕੇਟ ਕਰ ਸਕਦਾ ਕਿ ਨ੍ਹੀਂ। ਉਹਨੂੰ ਨੀ ਮਤਲਬ ਕਿੰਨੀ ਨੌਲੇਜ ਐ। ਕਿਉਂਕਿ, ਉਹਨੂੰ ਆਪ ਇੰਨੀ ਨੀ ਹੈਗੀ। ਜਿਹੜੀ ਸਿੱਧੀ ਗੱਲ ਐ।
ਦੇਖੋ ਜੀ ਮੁਸ਼ ਹਾਂਜੀ-ਹਾਂਜੀ। ਹਾਂਜੀ। ਦੇਖੋ ਜੀ, ਮੁਸ਼ਕਿਲ ਹਰ ਜ਼ਿੰਦਗੀ ਵਿੱਚ ਆਉਂਦੀ ਐ। ਪਰ ਜੋ ਬੰਦਾ ਸੋਲਿਊਸ਼ਨ ਸੋਚ ਸਕਦਾ ਐ। ਉਹ ਲੀਡਰ ਬਣ ਜਾਂਦਾ ਐ ਤੇ ਪ੍ਰੋਬਲਮ ਤੋਂ ਅ ਪਰ ਜਿਨਾਂ ਕੋ ਕਮਜ਼ੋਰੀ ਐ, ਪ੍ਰੋਬਲਮ ਨੂੰ ਹੱਲ ਕਰਨਾ ਹੀ ਸਕਿੱਲ ਐ ਹੱਲ ਕਰਨਾ ਈ ਸਕਿੱਲ ਐ ਜੀ।
ਹੋਈ-ਹੋਈ ਆ। ਤੇ ਨਾਲੇ ਮੇਨ ਚੀਜ਼ ਇਹ ਕਿ, ਇਨਸਾਨ ਨੂੰ ਆਪਣੇ-ਆਪ ਨੂੰ ਅਪਡੇਟ ਰੱਖ ਹਨ, ਰੱਖਣਾ ਚਾਹੀਦਾ ਹਮੇਸ਼ਾ। ਇੱਕ ਨਵੀਂ ਸਕਿੱਲ ਐਡ ਕਰਦੇ ਰਹੋ। ਕਿਸੇ ਨਾ ਕਿਸੇ ਚੀਜ਼ ਤੋਂ ਸਿੱਖਦੇ ਹੀ ਰਹੋ ਕੁੱਛ ਨਾ ਕੁੱਛ। ਇੱਦਾਂ ਨੀ ਬਸ ਤੁਸੀਂ ਇੱਕ ਚੀਜ਼ 'ਚ ਵੜਗੇ, ਹਾਂ ਬਾਈ ਮੈਨੂੰ ਜੋਬ ਮਿਲਗੀ ਚਲੋ ਜੀ ਬਹਿਗੇ ਆਰਾਮ ਨਾਲ। ਉਸ ਜੋਬ ਦੇ ਨਾਲ-ਨਾਲ ਵੀ ਕੁਛ-ਕੁਛ ਕਰਨਾ ਚਾਹੀਦਾ। ਕਿਉਂ ਉਹਨੇ ਐ ਨੀ ਕਿਹਾ ਮੇਰਾ ਓਫ ਫਿਸ ਬੜਾ ਵਧੀਆ। ਚਲੋ ਵਧੀਆ ਜਾਵਾਂਗਾ, ਘਰ ਗਰਮੀ ਲੱਗਦੀ ਏ ਸੀ ਜਾ ਕੇ ਬਹਿ ਜਾਣਾ। ਆ ਹਾ-ਹਾ। ਆਸ-ਪਾਸ ਨਜ਼ਾਰੇ ਦਿਖਣਗੇ। ਪਰ ਏਦਾਂ ਨਹੀਂ ਹੁੰਦਾ, ਤੁਸੀਂ ਉ ਤੇ ਉਸ ਜੋਗੇ ਹੀ ਰਹਿਜੋਗੇ, ਜੇ ਤੁਸੀਂ ਇੰਨੀ ਮੈਂਟੈਲਿਟੀ ਰਖ ਰਖੋਗੇ ਤੇ ਉਸੇ ਜੋਗੇ ਰਹਿ ਜਾਉਂਗੇ। ਔਰ ਫਿਰ ਕੀ ਹੋਏਗਾ। ਇੱਕ ਟਾਈਮ ਆਏਗਾ, ਕੰਪਨੀ ਨੂੰ ਲੋੜ ਪਏਗੀ ਉਹਨੂੰ ਕਿਹਾ ਮੇਰੇ ਕੋ ਪੈਹੇ ਘੱਟ ਨੇ, ਉਹ ਸਿੱਧਾ ਮਾਰੇ ਹੱਲਾ ਤੇ ਤੁਹਾਡੇ ਪਿੱਛੇ ਚਲੋ, ਨਿਕਲੋ ਜੀ।
ਅੱਜ-ਕੱਲ੍ਹ ਤੋਂ ਜੋਬ ਵੀ, ਕਮਿਊਨੀਕੇਸ਼ਨ ਕੇ ਬੇਸ ਪੇ ਮਿਲਦੀ ਐ ਜੀ।
ਸਭ ਕੁੱਛ ਕੰਪਨੀਕੇਸ਼ਨ ਦੇ ਬੇਸ ਤੇ ਏ ਜੀ। ਤੁਸੀਂ ਮੰਨ ਲੋ ਥਕਿਲ ਕੀ, ਅੱਜ-ਕੱਲ੍ਹ ਤਾਂ ਗਰਲਫਰੈਂਡ ਵੀ ਨਾਰਾਜ਼ ਹੋ ਜਾਂਦੀ, ਜੇ ਤੁਹਾਨੂੰ ਕਮਿਊਨੀਕੇਟ ਨਾ ਕਰਨਾ ਆਏ। ਗਰਲਫਰੈਂਡ ਇਦਾਂ ਬੋਲਦੀਆਂ ਕਿ ਮੇਰੀ ਫਿਲਿੰਗਸ ਤੂੰ ਸਮਝ ਹੀ ਨਹੀਂ ਪਾਤੇ ਇਦਾਂ ਬੋਲੀਆਂ ਫਿਰ
ਹਾਂਜੀ ਤੇ ਉਹਨੂੰ ਬਤਾਓ ਨਾ ਤੇ ਕੋਨਫੀਡੈਂਸ ਵਿੱਚ ਕਮਨੀਕੇਸ਼ਨ ਕੀਤਾ ਤਾਂ ਸਮਝੇਗੇ ਕਿਉਂ ਨਹੀਂ
ਹਾਂਜੀ-ਹਾਂਜੀ ਉਹੀ ਹੈ ਕਿ ਚੀਜ਼ਾਂ ਇੰਨੀਆਂ ਆ ਗਈਆਂ ਨਾ ਹੁਣ ਪਹਿਲੇ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਇਹ ਕੀ ਹੁੰਦਾ ਹੈ ਇਮੋਸ਼ਨਲ ਅਵੇਲੇਬਿਲ ਤੁਹਾਨੂੰ ਇਹ ਨੀ ਪਤਾ ਕਿ ਆਪਾਂ ਇਮੋਸ਼ਨਲੀ ਅਨ ਅਵੇਲੇਬਲ ਹਾਂ ਜੀ ਹੁਣ ਉਹਦੇ ਬਾਰੇ ਵੀ ਸਿੱ ਦੇਖੋ ਜੀ ਅੱਛਾ ਕੀ ਐ ਹੁਣ ਮੁੰਡਿਆਂ ਦੀ ਜ਼ਿੰਦਗੀ ਅਲੱਗ ਚੱਲਦੀ ਕੁੜੀਆਂ ਦੀ ਜ਼ਿੰਦਗੀ ਅਲੱਗ ਚੱਲਦੀ ਐ ਕੁੜੀਆਂ ਦੇ ਤੇ ਡਰਾਮੇ ਮਤਲਬ ਡਰਾਮੇ ਨਹੀਂ ਕਹਿ ਸਕਦੇ ਕਿ ਪ੍ਰੋਬਲਮ ਬਹੁਤ ਜ਼ਿਆਦਾ ਨੇ ਮੁੰਡਿਆਂ ਦੀ ਘੱਟ
ਹਾਂਜੀ ਹਾਂ ਆ ਗੱਲ ਵੀ ਠੀਕ ਸੀ ਹਾਂਜੀ ਦੇਖੋ ਜੀ ਇਹੀ ਗੱਲ ਐ ਜੀ ਕੌਣ ਕੌਂਫੀੜਵੰਸ ਹੋਵੇ ਤਾਂ ਬੰਦਾ ਬਿਨਾਂ ਡਰੇ ਆਪਣੀ ਗੱਲ ਰੱਖ ਸਕਦਾ ਐ
ਹਾਂਜੀ ਕੋਨਫੀਡੈਂਸ ਤੇ ਚਲੋ ਹਾਂਜੀ-ਹਾਂਜੀ ਨਹੀਂ ਗੱਲ ਕੋਂਨਫੀਡੈਂਸ ਜਿੰਨੀ ਹੁੰਦੀ ਨਾ ਕਿ ਗੱਲ ਹੁੰਦਾ ਐ ਕਿ ਚੀਜ਼ ਨੂੰ ਸਮਝਨਾ ਆਉਣਾ ਚਾਹੀਦਾ ਤੁਹਾਨੂੰ ਅਗਰ ਤੁਹਾਡੇ ਅੰਦਰ ਲਰਨਿੰਗ ਐਟੀਟਿਊਡ ਨਹੀਂ ਹੈਗਾ ਜੇ ਤੁਸੀਂ ਸੋਚੋ ਕਿ ਮੈਨੂੰ ਤੇ ਕੋਈ ਸਿਖਾ ਨਹੀਂ ਸਕਦਾ ਕੁਛ ਮਿਹਨਤ ਸਭ ਆਉਂਦਾ ਫਿਰ ਤੁਸੀਂ ਕੁਛ ਨਹੀਂ ਕਰ ਸਕਦੇ ਇਹ ਲਾ ਲਓ ਸਭ ਤੋਂ ਜ਼ਰੂਰੀ ਚੀਜ਼ ਹੈ ਲਰਨਿੰਗ ਵਿੱਚ ਐਟੀਟਿਊਡ
ਹਾਂਜੀ ਦੇਖੋ ਜੀ ਪੋਜ਼ਟਿਵ ਸੋਚ ਤੋਂ ਡਿਵਲਪ ਹੁੰਦੀ ਹੈ ਇਨਸਾਨੀ ਇਨਸਾਨ ਦੀ ਲਾਈਫ ਵਿੱਚ ਹੀ ਡਿਵਲਪ ਹੋ ਗਈ ਤੇ ਇਨਸਾਨ ਕੀ ਲਾਈਫ ਹੀ ਅੱਛੀ ਹੋ ਜਾਂਦੀ ਐ
ਹਾਂਜੀ-ਹਾਂਜੀ
ਹਰ ਸਿਚੁਏਸ਼ਨ ਵਿੱਚ ਸਲਿਊਸ਼ਨ ਲੱਭਦਾ ਐ ਹਾਂਜੀ ਇਹ ਵੀ ਗੱਲ ਠੀਕ ਆ
ਕਈ ਬੱਚੇ ਸਟੱਬਣ ਹੁੰਦੇ ਨੇ ਉਹਨਾਂ ਨੂੰ ਕੋਈ ਕੁਛ ਸਿਖਾਏ ਨਹੀਂ ਨਹੀਂ ਸਿੱਖਾਂਗਾ ਨਹੀਂ ਕਰਾਂਗਾ ਕੀ ਕਰ ਲੈਂਗਾ ਏਦਾਂ ਦੇ ਜਿਹੜਾ ਐਟੀਟਿਊਡ ਹੁੰਦੇ ਉਹ ਸਿੱਖ ਨਹੀਂ ਪਾਦੇ ਬੱਚੇ ਹੁੰਦੇ ਨਾ ਸਾਡੀ ਕਲਾਸ ਚ ਵੀ ਕਈ ਹੁੰਦੇ ਐਸੇ ਬੱਚੇ ਜਿਹਨਾਂ ਨੂੰ ਮੈਡਮ ਇਹਨਾਂ ਚਪੇੜਿਆਂ ਲਉਂਦੇ ਇੰਨੇ ਸਰ ਇੰਨੇ ਚਪੇੜਾ ਲਾਂਦੇ ਸੀ ਡੰਡੇ ਲਾਂਦੇ ਕੁਛ ਅਸਰ ਹੀ ਨਹੀਂ ਹੁੰਦਾ ਢੀਠ ਤੇ ਢੀਠ ਉਹੀ ਹਰ ਹਰਕਤਾਂ ਮਤਲਬ ਉਹਨਾਂ ਉੱਚ ਮੈਂ ਵੀ ਆਉਂਦਾ ਬਟ ਮੈਂ ਤਾਂ ਨੀ ਕਹਿ ਰਿਹਾ ਕਿ ਲੋਕੀ ਉੱਚ ਖਰਾਬ ਹੁੰਦੇ ਬਸ ਇੱਕ ਐਟੀਟਿਊਡ ਨਹੀਂ ਹੁੰਦਾ ਉਹਨਾਂ ਕੋਲੋਂ ਸਿੱਖਣ ਦਾ ਨਾ ਉਹ ਕਹਿੰਦੇ ਕਿ ਉਸ ਸਮਝ ਦੇ ਸਾਮਣੇ ਵਾਲੇ ਨੂੰ ਪਾਗਲ ਤੇ ਅਗਰ ਇੱਕ ਨਵੀਂ ਸਕਿਲ ਸਿੱਖਣੀ ਐ ਨਾ ਸਾਨੂੰ ਤੁਹਾਨੂੰ ਤੇ ਇੱਕ ਏਦਾਂ ਦਾ ਐਟੀਟਿਊਡ ਲੈ ਕੇ ਜਾਣਾ ਚਾਹੀਦਾ ਪਏ ਬੈਠੇ ਬੈਠਣਾ ਹੁੰਦਾ ਹੈ ਕਿ ਸਾਨੂੰ ਕੁਛ ਆਉਂਦਾ ਨਹੀਂ ਹਾਂਜੀ ਇਹ ਸਿੱਖੋ ਕਿ ਸਾਨੂੰ ਕੁਛ ਨੀ ਆਉਂਦਾ ਸਭ ਕੁਛ ਸਿੱਖਣਾ
ਦੇਖੋ ਜੀ ਰੋਜ਼ ਥੋੜਾ-ਥੋੜਾ ਸਿੱਖੋ ਤਾਂ ਨੌਲੇਜ ਵੀ ਆ ਜਾਂਦੀ ਹੈ ਬੱਚੇ ਅਹ ਫਿਰ ਉਹਨਾਂ ਨੂੰ ਪਤਾ ਵੀ ਆਉਂਦਾ ਐ ਕਿ ਆਗੇ ਕੀ ਕਰਨਾ ਤੇ ਕੀ ਨਹੀਂ
ਮੇਨ ਚੀਜ਼ ਆਉਂਦੀ ਐ ਕਿ ਕੰਨਸਿਸਟੈਂਸੀ ਅਗਰ ਬਟ ਤੁਸੀਂ ਕੰਸਿਸਟੈਂਟ ਨਹੀਂ ਹੋ ਨਾ ਜੇ ਤੁਸੀਂ ਕਿਹਾ ਕਿ ਆ ਯਾਰ ਹੁਨ ਵੀ, ਇੱਕ ਹਫਤਾ ਹੋ ਗੇਆ ਮੈਨੂੰ ਲਗਾਤਾਰ ਪੜਦੇ ਹੋਏ। ਪਰ, ਮੰਮੀ ਨੇ ਵੀ ਕੇ ਤਾ ਪੜ -ਪੜ ਕੇ ਪਾਗਲ ਨਾ ਹੋ ਜੀਂ ਫੇਰ ਸਾਨੂੰ ਵੀ ਲੱਗੇਗਾ, ਹਾਏ ਕਿਤੇ ਮੈਂ ਪਾਗ ਗਲ, ਨਾਂ ਹੋ ਜਾ ਫੇਰ ਮੈਂ ਕੇਆ ਚੱਲ ਛੁੱਟੀ ਲਈਏ ਹੋ ਗੇਆ ਸ਼ਨੀਵਾਰ -ਐਤਵਾਰ ਦੀ ਛੁੱ ਟੀ, ਓ ਛੁੱਟੀ ਕਾਦੀ ਲਈ ਓ ਲੋ ਜੀ ਤੁਆਡਾ, ਸੰਡੇ ਤੁਸੀਂ ਲੇਟ ਸੁੱਤੇ, ਹਾਂ ਸੰਡੇ ਤੁਸੀ ਲੇਟ ਸੁੱਤੇ, ਸੋਮਵਾਰ ਤੁਸੀ ਲੇਟ ਉੱਠੇ ਸੋਮਵਾਰ ਬੀ ਗੇਆ, ਫੇਰ ਕਾਂਗੇ ਕੱਲ ਤੋਂ ਕਰਾਂਗੇ। ਲੋ, ਮੰਗਲ
ਦੇਖੋ ਜੀ ਰੋਜ਼- ਆਪਨੇ -ਆਪਨੇ, ਹਾਂਜੀ ਆਪਨੇ ਛੋਟੇ -ਛੋਟੇ ਸਕਸੈਸ ਨੂੰ ਯਾਦ ਕਰੋ ਤਾਂ, ਦਿਮਾਗ ਨੂੰ ਪੋਜ਼ਟਿਵ ਬਨਾਂਦਾ। ਕਿ, ਹਮਨੇ ਕੀ ਅਚੀਵ ਕਰਨੈ? ਕੀ ਨਈਂ, ਕੀ-ਕੀ ਕਰ ਲੇਆ ਐ, ਕੀ-ਕੀ ਕਰਨਾ ਹੈ, ਕੀ ਰੈਹ ਗੇਆ ਐ।
ਓਈ ਐ ਬਸ ਕੰਸਿਸਟੈਂਸੀ ਐ ਕਿ ਅਗਰ ਤੁਆਡੇ ਇੱਕ ਦੋ, ਦਿਨ ਵੇਸਟ ਵੀ ਹੋਗੇ, ਤੇ ਤੁਸੀ ਤੀਜੇ ਦਿਨ ਤੁਸੀ ਬੈਹ ਜੋ ਐ ਨੀਂ ਕਿ ਹੁਨ ਭੂਆ ਆ ਗਈ ਚਲੋ ਜੀ ਹੁਨ ਕੋਈ ਨੀਂ ਭੂਆ ਨੇ ਦੋ ਦਿਨ, ਰੈਣਾ ਬਾਦ ਚ ਕਰ ਲਾਂਗੇ, ਓ ਭੂਆ ਤੇ ਆਂਦੀ ਜਾਂਦੀ ਰਏਗੀ ਜਿੰਦਗੀ ਭਰ ਪਰ ਏ ਟਾਈਮ ਵਾਪਸ ਨਈਂ ਆਣਾ।
ਹਾਂਜੀ ਚਲੋ ਜੀ
ਹਾਂਜੀ -ਹਾਂਜੀ, ਬਾਕੀ ਬੌਤ ਵਦੀਆ ਲੱਗੇਆ ਤੁਆਡੇ ਨਾਲ ਗੱਲ ਕਰਕੇ ਸਸ ਸੀ ਕਾਲ।